ਅ
ਹੈਲੋ
ਹੈਲੋ ਹਾਂਜੀ ਸਸ ਸ੍ਰੀ ਕਾਲ
ਸਸ ਸ੍ਰੀ ਕਾਲ ਭੈਣ ਜੀ।
ਹਾਂਜੀ ਕੀ ਹਾਲ ਭੈਣ ਜੀ ਬਸ ਜੀ ਬੋਹਤ ਵਧੀਆ।
ਤੁਹਾਡਾ ਕੀ ਹਾਲ ਏ ਤ
ਬਸ ਇਹ ਪਾਣੀ ਗਰਮ ਕਰਕੇ ਬਸ ਏਹ ਪਾਣੀ ਗਰਮ ਕਰਕੇ ਭੈਣ ਜੀ ਦਵਾਈ ਲੈ ਰਹੀ ਆ। ਛਾਤੀ ਨਾ
ਕੀ ਗੱਲ ਹੋ ਗਈ ਗਰਮ ਪਾਣੀ ਨਾਲ ਦਵਾਈ ਲੈ ਰਹੇ ਹੋ, ਅੱਛਾ। ਅੱਛਾ ਤੇ ਗ ਗਰਮ-ਗਰਮ ਚਾਹ ਪੀ ਲੈਂਦੇ ਨਾ ਭੈਣਜੀ ਥੋੜ੍ਹੀ ਜਿਹੀ।
ਚਾਹ ਭੈਣ ਜੀ ਪੀਤੀ ਹੈ ਉਹਦੇ ਨਾਲ ਕੋਈ ਫ਼ਰਕ ਨੀ ਲੱਗਿਆ ਮੈਨੂੰ। ਮੈਂ ਕਿਹਾ ਚੱਲ ਇਹਨੂੰ ਪੀਵਾਂ ਗਰਮ-ਗਰਮ ਪਾਣੀ।
ਅੱਛਾ।
ਤਿੰਨ ਟਕੋਰ ਹੋ ਜਾਏਗੀ, ਹੋਰ ਬਸ ਵਧੀਆ ਅੱਜ ਸਾਡੇ ਘਰ ਵਿਆਹ ਹੈਗਾ।
ਅੱਛ ਅੱਛਾ। ਤੁਸੀਂ ਮਹਿੰੰਦੀ ਦੀ ਰਾਤ ਬਨਾਉਂਦੇ ਪਏ ਹੋ। ਅੱਛਾ ਮਹਿੰਦੀ ਉਨੇ ਲਾਈਆਂ ਹੋਣੀ ਫਿਰ ਤੁਸੀਂ।
ਹਾਂਜੀ ਉਹ ਬੜੇ ਡੱਪੜ-ਟੱਪੜ ਕਰਦੇ ਪਏ ਆ।
ਅੱਛਾ ਸਾਰੇ ਆਏ ਹੋਨੇ ਫੇਰ ਤੇ ਰੌਨਕ ਲੱਗੀ ਹੋਨੀ ਏ।
ਹਾਂ ਬੋਤ ਰੌਨਕ ਲੱਗੀ ਏ। ਆਓ ਨਾ ਤੁਸੀਂ ਵੀ ਆਓ ਨਾ ਪਰਿਵਾਰ ਨੂੰ ਲਿਆਓ।
ਆਵਾਂਗੇ ਭੈਨ ਜੀ ਰਾਤੀ ਆਵਾਂਗੇ ਅਸੀਂ ਰਾਤੀ ਫੰਕਸ਼ਨ ਤੇ ਸਿੱਦਾ ਈ ਆਵਾਂਗੇ ਤਿਆਰ ਹੋ ਕੇ। ਬੱਚੇ ਗਏ ਪਏ ਨੇ ਪਾਰਲਰ ਚ। ਬੱਚੇ ਗਏ ਪਏ ਨੇ ਪਾਰਲਰਾਂ ਚ ਭੈਨ ਜੀ ਤਿਆਰ ਹੋਨ ਤੇ ਫੇਰ ਹੁਨ ਅਸੀਂ ਤਿਆਰ ਹੋਨਾ ਹੁਨ। ਚਾਅ ਸ਼ਾਅ ਪੀਂਦੇ ਪਏ ਆਂ ਆਰਾਮ ਕਰਦੇ ਪਏ ਥੋੜ੍ਹੀ ਦੇਰ ਹੁਨੇ ਆਂਨੇ ਆ ਤਿਆਰ ਹੋ ਕੇ।
ਤੇ ਤੁਆਡੇ ਸਰਦਾਰ ਜੀ ਨੂੰ, ਸਰਦਾਰ ਸਰਦਾਰ ਜੀ ਸੁ ਸੁਸਤ ਹੋਏ ਰੈਂਦੇ। ਓ ਤਾਂ ਸਲੇਟੇ ਪਏ ਨੇ ਭੈਨਜੀ, ਮੈਂ ਕਿਆ ਚਲੋ ਦੋ ਘੰਟੇ ਆਰਾਮ ਕਰ ਲੈਨ ਨਾ, ਫੇਰ ਉਠਾਵਾਂਗੀ ਏਨੇ।
ਸਾਡੇ ਸਰਦਾਰ ਜੀ ਵੀ ਭੈਨ ਜੀ ਆਰਾਮ ਕਰਦੇ ਪਏ ਨੇ। ਬੱਚੇ ਸੁੱਤੇ ਪਏ ਨੇ। ਬੱਚੇ ਸੁੱਤੇ ਪਏ ਨੇ ਨੱਚ-ਨੱਚ ਕੇ ਝੱਲੇ ਹੋਏ ਪਏ ਸੀ ਸਵੇਰ ਦੇ, ਤੇ ਹੁਨ ਸੋ ਗਏ ਨੇ ਚੜ ਤੇ ਮੈਂ ਕੈਂਦੀ ਪਈ ਆ ਹੁਨ ਰਾਤੀ ਪ੍ਰੋਗਰਾਮ ਹੈਗਾ ਤੇ ਹੁਨ ਤੁਸੀਂ ਸੋ ਗਏ ਹੋ ਹੁਨ ਉੱਠੋ। ਉੱਠਦੇ ਹੁਨ ਕੈਂਦੇ ਨੇ ਅਸੀਂ ਥੋੜ੍ਹੀ ਦੇਰ ਰਾਮ ਕਰਾਂਗੇ ਫਿਰ ਉੱਠ ਕੇ ਤਿਆਰ ਹੋਵਾਂਗੇ। ਪ੍ਰੋ ਪ੍ਰੋਗਰਾਮ ਈ ਐਨੇ ਨੇ। ਭੈਨਜੀ ਤਿੰਨ ਚਾਰ ਤੇ ਪ੍ਰੋਗਰਾਮ ਘਰ ਬੈਠੇ ਨੇ ਹਲੇ ਹੋਰ ਦੋ ਪ੍ਰੋਗਰਾਮ ਹੈਗੇ ਨੇ ਓਨਾਂ ਦੇ। ਅੱਜ ਕੱਲ ਤਾਂ ਭੈਨ ਜੀ ਵਿਆਹ ਸ਼ਾਦੀਆਂ ਚ ਐਈ ਰੈ ਗੇਆ ਐਨ-ਐਨੇ ਪ੍ਰੋਗਰਾਮ ਕਰਦੇ ਨੇ ਸਮਝ ਈ ਨੀ ਆਂਦੀ।
ਬਾਰੋਂ ਆਏ ਏਨੇ ਨੂੰ ਭੈਨ ਜੀ, ਬੱਚੇ ਬਾਰੋਂ ਆਏ ਨੇ ਵਿਆਹ ਕਰਨ ਸਾਡੇ ਬੱਚੇ ਹਾਂਜੀ।
ਅੱਛਾ ਬਾਰੋਂ ਆਏ ਨੇ।
ਬਾਰੋਂ ਆਏ ਨੇ ਨਾ। ਓ ਫਿਰ ਕੱਠੇ ਹੁਨ ਤਾਂ ਪ੍ਰੋਗਰਾਮ ਕੱਠੇ ਕਰ ਸੜੇ ਨੇ ਨਾ ਕੇ ਬਈ ਬਈ ਹੁਨ ਏਥੇ ਤੇ ਦਿਨ ਕੋਈ ਨੀ ਨਾ ਓਨਾਂ ਕੋਲ ਓ ਬੱਚੇ ਨਾਲ ਫਿਰ ਉਨਾਂ ਨੇ ਵਾਪ ਪਿਸ ਵੀ ਜਾਨਾ ਹੈਗਾ, ਤੇ ਇਸ ਪਿੱਛੇ
ਤਾਂਈਓ ਮੈਂ ਕਵਾ ਏਨੇ ਇੱਕੋ ਦਿਨ ਚ ਸਾਰੇ ਪ੍ਰੋਗਰਾਮ ਕਿਓਂ ਕਰਤੇ ਨੇ।
ਹਾਂ ਅੱਜ ਹੁਨ ਮੈਂ ਪੈਲੇ ਉਸ ਤੋਂ ਪੈਲੇ ਚੱਕੀ ਚੋਨ ਕੀਨੂੰ ਸਾਡੇ ਏਥੇ ਹੁੰਦੀ ਚੱਕੀ ਚੂਨ ਦੀ ਬਈ ਕਣਕ ਦੇ ਦਾਣੇ ਚੱਕੀ ਚ ਪਾ ਕੇ ਬਈ ਸੁਹਾਗਨਾ ਦਸ ਸੁਹਾਗਨਾ ਚੱਕੀ ਚਲਾਂਦੀਆਂ ਨੇ ਤੇ ਓ ਪੜ੍ਹਦੀਆਂ ਨੇ ਗੋਨ ਪੜ੍ਹਦੀਆਂ ਨੇ। ਤੇ ਬਸ ਅੱਛੀ ਰੌਨਕ ਲੱਗੀ ਹੋਈ ਸੀ ਫਿਰ ਓਦੇ ਬਾਦ ਓ ਪ੍ਰੋਗਰਾਮ ਕੀਤਾ ਨੀ, ਫੇਰ ਹੁਨ ਚਲੇ ਗਏ ਕਡੋਲੀ ਭਰਨ। ਕਡੋਲੀ, ਕਡੋਲੀ ਭਰਦੇ ਨੇ ਸਾਡੇ ਏ ਚ ਭੈਨ ਜੀ। ਮੁੰਡੇ ਨੂੰ ਨਵਾਂਦੇ ਨੇ ਨਾ, ਸਵੇਰੇ ਮੁੰਡੇ ਨੂੰ ਨਵਾਂਦੇ ਆਂ। ਤੇ ਮੈਂ ਕਿਆ ਚਲੋ
ਚੁਆਂਦਾ
ਅੱਛਾ ਜੀ ਅੱਛਾ।
ਤੇ ਮੁੰਡਾ ਵੀ ਬਾਰੋਂ ਈ ਆਏਐ ਭੈਨਜੀ।
ਹਾਂਜੀ।
ਮੁੰਡਾ ਕੁੜੀ ਦੋਨੋ ਬਾਰੋਂ ਈ ਆਏ ਨੇ।
ਹਾਂਜੀ ਓ ਹਾਂਜੀ।
ਅੱਛੇਆ।
ਕੁੜੀ ਵੀ ਉਥੇ ਨੌਕਰੀ ਕਰਦੀ ਏ ਨਾ ਭੈਣ ਜੀ।
ਅੱਛਾ ਅੱਛਾ।
ਹਾਂਜੀ। ਉਹ ਵੀ ਕੰਮ ਕਰਦੀ ਹੈਗੀ।
ਕੰਮ ਕਰਦਾ ਐ ਦੋਨੋ ਬੱਚੇ ਨਾਲ ਨਾਲ ਈ ਕੰਮ ਕਰਦੇ ਹੋ ਸਨ ਇੱਕੋ ਦਫ਼ਤਰ ਵਿੱਚ ਐ ਯਾਂ ਥੋੜ੍ਹੀ ਦੂਰੀ ਤੇ ਕਰਦੇ ਹੋ ਸਨ ਬੱਚੇ ਕੰਮ ਤੇ ਹਾਂ। ਦੋਸਤੀ ਯਾਰੀ ਅੱਜ ਕੱਲ ਬੱਚੇ ਪੜ੍ਹੇ ਲਿਖੇ
ਅੱਜ ਕੱਲ ਭੈਣਜੀ ਸਬ ਬਾਰ ਈ ਨਸਦੇ ਪੇ ਨੇ ਸਭ ਨੂੰ ਸ਼ੌਂਕ ਚੜਿਆ ਬੱਚੇਆਂ ਨੂੰ ਅਸੀ ਬਾਰ ਜਾਈਏ। ਏਥੇ ਕੰਮ ਕ ਅਜ ਕੋਈ ਰਹਗੇ।
ਨਈ ਭੈਣ ਜੀ ਕੰਮ ਕਰਨੇ ਵਾਲੇ ਤੇ ਦੇਖੋ ਇੱਥੇ ਬੀ ਬੀ ਬੜਾ ਸੁੱਖ ਹੈਗਾ ਐ। ਤੇ ਅਸ ਲੋਕ ਸਮਝਦੇ ਨੀ ਨਾ
ਅੱਜ ਕੱਲ ਦੇ ਬੱਚੇ ਨੀ ਸਮਝਦੇ ਨਾ ਭੈਣ ਜੀ। ਅੱਜ ਕੱਲ ਦੇ ਬੱਚੇ ਨਸ ਜਨ ਬਾਰ ਓ ਕਹਿੰਦੇ ਏਥੇ ਕੁਛ ਨੀ ਪਿਆ ਅਸੀ ਤੇ ਬਾਰ ਜਾਣਾ ਓਨਾਂ ਨੂੰ ਸ਼ੌਂਕ ਚੜੇ ਨੇ ਬਾਰਾਂ ਦੇ ਬਾਰ ਜਾਣਾ ਅਸ
ਏਈ ਪੀ ਏਇ ਪਿਛੇ ਤੇ ਪਰਸ਼ਾਨੀ ਹੁੰਦੀ ਨਾ ਮਾਂ ਪਿਓ ਨੂੰ ਬੱਚੇ ਟੁੱਰ ਜਾਂਦੇ ਨੇ ਤੇ ਮਾਂ ਪਿਓ ਪਰਸ਼ਾਨ ਹੁੰਦੇ ਰਹਿੰਦੇ ਨੇ।
ਹਾਂ।
ਹਾਂਜੀ। ਹੋਰ ਤੁਸੀਂ ਭੈਣ ਜੀ। ਤੁਸੀ ਆਣਾ ਜ਼ਰੂਰ ਰਾਤੀ। ਰਾਤੀ ਆਣਾ ਜਰੂਰ ਹਾਂ।
ਹਾਂ।
ਹੋਰ ਪਰਵਾਰ ਬੱਚੇ ਠੀਕ ਨੇ ਨਾ ਤੁਹਾਡੀ ਕੁੜੀ ਵੀ ਤੁਹਾਡੀ ਕੁੜੀ ਕੁੜੀ ਵੀ ਬਾਰੋਂ ਆਈ ਹੋਈ ਏ ਕੇ
ਹਾਂ ਓ ਵੀ ਆਏਗੀ ਓਨੂੰ ਵੀ ਬੁਲਾਇਆ ਵੈ ਰਾਤੀ ਆਣਗੇ ਉਹ ਵੀ ਰਾ ਚ ਰੁਕੇ ਪਏ ਨੇ ਓ ਵੀ ਆਣਗੇ ਰਾਤੀ। ਬੱਚੇ ਵੀ ਆਣਗੇ ਮੁੰਡਾ ਵੀ ਮੇਰਾ ਬਾਰੋਂ ਆਇਆ ਕੁੜੀ ਵੀ ਆਈ ਏ। ਹੋਰ ਭੈਣਾਂ ਵੀ ਆਈਆਂ ਹੋਈ। ਸਭ ਬਾਰੋਂ ਆਏ ਹੋਏ ਨੇ ਤੇ ਸਾਰੇ ਆਣਗੇ ਰਾਤੀ ਅੱਜ ਕੱਲ ਤੁਹਾਨੂੰ ਪਤਾ ਹੈ ਬੱਚੇ ਬਾਹਰੋਂ ਆਂਦੇ ਹਾਂ ਅੱਜ ਕੱਲ੍ਹ ਜਿਹੜੇ ਬਾਹਰੋਂ ਆਂਦੇ ਨੇ ਦ ਪਤਾ ਆਂਦੇ ਹੀ ਹੋਟਲਾਂ ਚ ਰੁਕਦੇ ਨੇ ਫਿਰ ਟਾਈਮ ਟੂ ਟਾਈਮ ਤਿਆਰ ਹੋ ਕੇ ਆਪੇ ਹੀ ਆਉਂਦੇ ਨੇ ਪਹਿਲੇ ਕੋਈ ਆਉਂਦਾ ਕੋਈ ਨਹੀਂ ਅੱਜ ਕੱਲ ਇਹ ਤੇ ਘਰਦੇ ਹੀ ਵਾਜ਼ ਰਹਿ ਗਏ ਨੇ ਜਿਹੜੇ ਬਾਹਰੋਂ ਆਏ ਨੇ ਤੇ ਪੈਸ ਘਰ ਦੇ ਮਿਲ ਕੇ ਕਰ ਲੈਂਦੇ ਨੇ
ਹਾਂਜੀ ਹਾਂਜੀ ਇਹ ਤੇ
ਬਾਕੀ ਸਾਰੇ ਤੇ ਫੰਕਸ਼ਨ ਤੇ ਹੀ ਪਹੁੰਚਣਗੇ ਰਾਤੀ
ਚਲੋ ਜੀ ਅੱਛਾ ਹੈ ਨਾ ਵੈਸੇ ਪ੍ਰੋਗਰਾਮ ਚ ਮੇਰੀ ਬਹੁਤ ਅੱਛੇ ਕਰ ਦੀ ਪਈ ਹੈ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਭੈਣ ਜੀ। ਕਿਸੇ ਚੀਜ਼ ਦੀ ਕਮੀ ਨਹੀਂ ਬੱਚੇ ਰੱਖੀ ਨੇ ਚਾਹ ਪਾਣੀ ਚ ਓਹ ਆਂਦੇ ਜਾਂਦੇ ਨੇ ਸਭ ਨੂੰ ਚਾਹ ਪਾਣੀ ਰੋਟੀ ਪਾਣੀ ਦੁੱਧ ਚਾਹ ਜੋ ਜੋ ਮਰਜੀ ਜਾਂਦੀ ਹੈ ਜਿਹੜਾ ਵੀ ਆਂਦਾ ਉਹਨੂੰ ਕਹਿੰਦੇ ਜੋ ਤੁਸੀਂ ਮੰਗਵਾਣਾ ਏ ਮੰਗਵਾਓ ਤੇ ਉਹ ਅੱਜ ਕੱਲ ਕੌਣ ਕਰਦਾ ਭੈਣ ਜੀ ਕੋਈ ਵੀ ਨੀ ਕਰਦਾ
ਐਹ ਭੈਣ ਜੀ ਪਤਾ ਲੱਗਾ ਨਾ ਖ਼ਾਨਦਾਨੀ ਕੁੜੀਆਂ ਦੀ ਆ ਨਿਸ਼ਾਨੀ ਹੁੰਦੀ ਏ ਖਾਨਦਾਨੀ ਬੰਦੇ ਜੇੜੇ ਹੁੰਦੇ ਨੇ। ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਐਹ ਨੀ ਕਿ ਮਰੂ ਮਰੂ ਲਾਈ ਪੀ ਏ ਜੋ ਚੀਜ਼ ਖਰੀਦੋ ਪੈਸੇ ਦਿਓ ਪੈਸੇ ਦਿਓ ਉਹ ਕੰਮ ਨੀ ਹੈਗਾ ਨਾ ਇਹ ਖਾਨਦਾਨੀ ਲੋਕਾਂ ਦੀ ਨਿਸ਼ਾਨੀ ਹੁੰਦੀ।
ਹਾਂ ਨਹੀਂ ਤੇ ਇਥ ਤੇ ਅੱਜ ਕੱਲ੍ਹ ਲੋਹਾਂ ਲੋਗਾ ਨੇ ਹਿੱਸਾਬ ਲਾ ਲਿੱਤਾ
ਆ ਅੱਜ ਕੱਲ ਤੇ ਹੋਟਲਾਂ ਚ ਰੋਕੀ ਰੋਕ ਲੈਂਦੇ ਨੇ ਫੇਰ ਕਹਿੰਦੇ ਨੇ ਜੋ ਖਾਣਾ ਪੀਣਾ ਆਪਣੇ ਪੈਸੇ ਦਿਓ ਤੇ ਖਾਓ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ। ਐ ਤੇ ਬਹੁਤ ਚੰਗਾ ਕਰਦੀ ਪੀ ਏ ਇਹ ਖਾਨਦਾਨੀ ਕੁੜੀ ਏ ਨਾ ਜੋ ਕਰਦੀ ਪਈ ਸਭ ਕੁਛ ਬੰਦੇ ਬੰਦੇ ਨੂੰ ਪੁੱਛਦੀ
ਪਾਣੀ ਵਾਲਾ ਭਾਈ ਪਾਣੀ ਦੇ ਗਿਆ ਨੇ ਮੈਨੂੰ ਮੈਂ ਪਹਿਲੇ ਗਰਮ ਪਾਣੀ ਮੰਗਵਾਯਾ ਪਹਿਲੇ ਚਾਹ ਮੰਗਵਾਈ ਏ ਚਾਹ ਦੇ ਗਿਆ ਫੇਰ ਗਰਮ ਪਾਣੀ ਮੰਗਵਾਯਾ ਮੈਂ ਕਿਹਾ ਮੇਰੀ ਛਾਤੀ ਬੰਦ ਬੰਦ ਲੱਗਦੀ ਪਈ ਆਜ ਮੈਂ ਨਾ ਭੈਣਜੀ ਦਹੀ ਖਾ ਲਿਤਾ
ਤੁਸੀਂ ਮੈਨੂੰ ਗੱਲਾਂ ਦੱਸੋਗੇ ਮੈਂ ਸੁਣ ਕੇ ਤੇ ਮੇਰਾ ਜਿਗਰਾ ਠੰਡਾ ਹੋ ਗਯਾ। ਪਿਛਲੇ ਮਹੀਨੇ ਪਿਛਲੇ ਸਾਲ ਅਸੀਂ ਵਿਆਹ ਤੇ ਗਏ ਆ ਭੈਣ ਜੀ- ਉਹ ਐਨੇ ਵਿਆਹ ਕੀਤਾ ਮੈਂ ਤੇ ਹੈਰਾਨ ਹੋ ਗਈ ਹੋਟਲ ਚ ਇਹਨਾਂ ਨੇ ਸਾਨੂੰ ਰੋਕ ਦਿੱਤਾ ਤੇ ਉੱਥੇ ਜੋ ਅਸੀਂ ਚੀਜ਼ ਲਈ ਏ ਸਾਨੂੰ ਤੇ ਕਹਵੇ ਜੀ ਪੈਸੇ ਦਿਓ ਤਾਂ ਭਾਈ ਕਹਵੇ ਪੈਸੇ ਦਿਓ ਪਾਣੀ ਦੀ ਬੋਤਲ ਲਈ ਏ ਤੇ ਕਹਵੇ ਪੈਸੇ ਦਿਓ ਅਸੀ ਤੇ ਹੈਰਾਨ ਪਰੇਸ਼ਾਨ ਹੋ ਗਏ। ਕਿ ਮੇਰੇ ਸਰਦਾਰ ਜੀ ਤੇ ਕਹਿਣ ਨਿਕਲ ਇੱਥੋਂ ਅਸੀਂ ਨਾ ਰੁਕਦੇ ਇੱਥੇ। ਇਸ ਤਰ੍ਹਾਂ ਕੋਈ ਹੁੰਦਾ ਵਿਆਵਾਂ ਵਿਚ ਤੇ ਪੈਸੇ ਦੇਣੇ ਪੈਣਗੇ ਹਰ ਇੱਕ ਚੀਜ਼ ਦੇ ਸਾਨੂੰ ਉਹਨਾਂ ਨੇ ਪਾਰਲਰ ਵਾਲੀਆਂ ਬੁਲਾਈਆਂ ਹੋਈਆਂ ਸੀ ਅਸੀਂ ਗਏ ਤਿਆਰ ਹੋਣਾ ਅਸੀ ਕਿਹਾ ਅਸੀਂ ਵੀ ਤਿਆਰ ਹੋ ਜਾਈਏ ਤੇ ਕਹਿੰਦੇ ਜੀ ਪੈਸੇ ਦੇਣੇ ਪੈਣਗੇ ਤਾਂ ਤੁਵਨੂੰ ਤਿਆਰ ਕਰਾਂਗੇ ਮੈਂ ਕਿਹਾ ਵਾਹ ਜੀ ਵਾਹ ਐਹ ਤੇ ਨਵੀਂ ਗੱਲ ਸੁਣੀ ਏ। ਜਿਨਾਂ ਦੇ ਘਰ ਵਿਆਹ ਹੁੰਦਾ ਉਹੀ ਕਰਦੇ ਨੇ ਐਹ ਥੋੜੀ ਪੈਸੇ ਦੇ ਕੇ ਲੋਕੀ ਤਿਆਰ ਹੁੰਦੇ ਨੇ।
ਅਸੀ ਭੈਣ ਜੀ
ਪੈਸੇ ਦੇਣੇ ਨੇ ਤੇ ਅਸੀਂ ਬਾਹਰੋਂ ਨਾ ਤਿਆਰ ਹੋ ਲਈਏ ਤੁਵਾਡੇ ਕੋਲ ਕਯੋਂ ਤਿਆਰ ਹੋਈਏ?
ਨਾ ਜੀ ਨਾ, ਅਸੀਂ ਇਹ ਕੰਮ ਕਦੀ ਕੀਤੇ ਈ ਨੀ, ਨਾ ਸਾਨੂੰ ਇਹ ਕੰਮ ਆਂਦੇ ਨੇ। ਸਾਨ ਤੇ ਸ਼ਰਮ ਆਂਦੀ ਏ ਅਸੀਂ ਤਾਂ ਬਈ ਦੇਖੋ ਇੱਕ ਤਾਂ ਭੈਣ ਜੀ ਆਪਣੇ ਆਪਣੇ ਪਰਿਵਾਰ ਖਾਨਦਾਨ ਦਾ ਹੁੰਦਾ ਹੈ ਨਾਕ ਉੱਚਾ ਜੋ- ਜੋ ਤੁਸੀਂ ਕੰਮ ਖਾਨਦਾਣ ਦੀਆਂ ਨੇ ਹੈਨਾ ਭੈਣ ਜੀ ਤੇ ਐਹ ਚੀਜ਼ਾਂ ਹੁੰਦੀਆਂ ਨੇ ਇਥੋਂ ਤੇ ਖਾਨਦਾਨਾ ਦੇ ਪਹਿਚਾਣੇ ਜਾਂਦੇ ਨੇ ਭੈਣ ਜੀ ਚੱਲ ਭੈਣ ਜੀ ਇੱਕ ਮਹਿੰਗਾ ਕਰਕੇ ਨਾ ਲੋਕ ਲੋਕਾ ਨੇ ਨਾ, ਇਹ ਕੰਮ ਆਪਣੇ ਉੱਤੇ ਨੀ ਰੱਖੇ।
ਨਈ ਭੈਣ ਜੀ, ਇਹ ਗੱਲ ਨੀ ਹੁੰਦੀ, ਜਾਂ ਤੇ ਤੁਸੀਂ ਬੁਲਾਓ ਈ ਨਾ ਅਗਰ ਤੁਸੀਂ ਬੁਲਾਯਾ ਤੇ ਫਿਰ ਚੰਗੀ ਤਰਾਂ ਖਾਤਰ ਪਾਣੀ ਕਰੋ, ਜਾਂ ਤੇ ਬੁਲਾਓ ਈ ਨਾ। ਅਗਲਾ ਬੰਦਾ ਐਨੀ ਦੂਰੋ ਸਮਾਨ ਚੁੱਕ ਚੁੱਕ ਕੇ ਜਾਏਗਾ ਤੇ ਅੱਗੇ ਜਾ ਕੇ ਉਹਨੂੰ ਪੁੱਛ-ਪੜਤਾਲ ਨਾ ਹੋਵੇ ਤੇ ਸਾੜ ਬਲ ਕੇ ਘਰ ਆਏਗਾ ਨਾ ਉਹ ਖੁਸ਼ੀ ਨਾਲ ਥੋੜ੍ਹੀ ਨਾ ਆਏਗਾ ਉਹ ਅਗਲੇ ਵੀ ਤੇ ਆਪਣੇ ਕੰਮ ਛੱਡ ਕੇ ਆਏ ਨੇ ਕਿਹੜਾ ਕੋਈ ਘਾਰ ਵੇਲਾ ਬੈਠਾ ਆਪਣੇ
ਟੈਕਸੀਆਂ ਵਾਲੇ ਸਕੂਟਰਾਂ ਵਾਲੇ ਇਤਨੇ ਮੰਗਦੇ ਨੇ ਅਸੀਂ ਜ ਸਵੇਰੇ ਅੱਜ ਆਏ ਆਂ, ਮੈਂ ਤੁਆਨੂੰ ਆਪਨੀ ਗੱਲ ਦੱਸਦੀ ਆਂ ਤਿੰਨ ਸੌ ਰੁਪਏ ਸਕੂਟਰ ਵਾਲੇ ਨੇ ਕੀ ਤਾਂ ਅਸੀਂ ਤੇ ਇੱਥੇ ਆ ਕੇ ਚੌੜਾ ਹੋ ਗਿਆ ਕਹਿੰਦਾ ਨੀ ਜੀ ਮੈਂ ਤਾਂ ਸੱਤ ਸੌ ਰੁਪਇਆ ਲਾਗਾ ਤੇ ਤੂੰ ਕਿਸੇ ਦੇ ਸੱਤ ਸੌ ਤੇ ਲੇਂਗਾ, ਕੈਂਦੇ ਜੇ ਤੁਸੀਂ ਘੁ਼ੰਮਾ ਕੇ ਓਧਰੋਂ ਤੁ ਵਾ ਜੀ ਵਾ ਤੁਸੀਂ ਤਾਂ ਬੜੇ ਸਿਆਣੇ ਭਾਈ ਜੀ ਭਰਾ ਸਿੱ
ਉਹੀ ਤੇ ਭੈਣ ਜੀ ਮੈਂ ਗੱਲ ਕਰ ਰਹੀ ਆ। ਆਪਣੇ ਘਰੋਂ ਕੋਈ ਵੀ ਵੇਹਲਾ ਨੀ ਏ ਸਾਰੇ ਆਪਣੇ-ਆਪਣੇ ਘਾਰ ਕੰਮਾਂ ਵਿਚ ਵਿਅਸਤ ਹੈਗੇ ਨੇ ਕੋਈ ਸਪੈਸ਼ਲ ਆਏਗਾ ਕੋਈ ਕੰਮ ਦਾ ਸਮਾਂ ਕੱਢ ਕੇ ਆਏਗਾ ਨਾ ਆਪਣਾ ਕੰਮ ਛੱਡ ਕੇ। ਕੋਈ ਘਰੋ ਵੇਲਾ ਤੇ ਹੈਨੀ ਜੋ ਆ ਜੇਗਾ ਅੱਗੇ ਜਾ ਕੇ ਉਹਨੂੰ ਕੋਈ ਪੁੱਛੇ ਨਾ ਤੇ ਫੇਰ ਸੋਚੋ ਕੀ ਬੀਤਦੀ ਉਹਦੇ ਤੇ ਐਨੇ ਸਾਲ ਬਾਦ ਅਸੀਂ ਘਰ ਆਏ ਤੁਹਾਨੂੰ ਮੈਂ ਦਸ ਨੀ ਸਕਦੀ ਅਗਲੇ ਬੱਚਿਆਂ ਨੇ ਪਹਿਲੇ ਬੋਲਤਾ ਅਸੀਂ ਨਾ ਹੁਣ ਕਿਸੇ ਦੇ ਵਿਆਹ ਤੇ ਜਾਂਦੇ ਐਸ ਤਰਾਂ ਦੇ ਵਿਆਹ ਹੁੰਦੇ ਨੇ
ਹਾਂ ਬੱਚੇ ਫਿਰ ਚਿੜ ਜਾਂਦੇ ਨੇ ਨਾ ਬੱ ਬੱਚਿਆਂ ਨੂੰ ਇਜ਼ਤ ਨਾ ਮਿਲੇ ਨਾ ਭੈਣਜੀ ਬੱਚੇ ਚਿੜ ਜਾਂਦੇ ਨੇ ਨਈ ਜੀ ਨੀ ਹੂੰ, ਹੂੰ, ਹੂੰ ਐ ਤੇ ਭੈਣਜੀ ਗੱਲ ਬਿਲਕੁਲ ਤੁਸੀਂ ਸੱਚ ਕਹਿ ਰਹੇ ਔ ਹੋਰ ਬ ਨਾ ਆਦਮੀਆਂ ਇੰਨਾ ਕੰਜੂਸੀਆਂ ਨਾਲ ਕੁਝ ਨੀ ਬਣਦਾ ਭੈਣਜੀ ਮੈਂ ਤੁਹਾਨੂੰ ਸੱਚ
ਅਰੇ ਭੈਣਜੀ ਜਿੱਥੇ ਇੰਨਾ ਪੈਸਾ ਲਾ ਰਿਹਾ ਵੇ ਥੋੜਾ ਹੋਰ ਲਾ ਲਏਗਾ ਇੱਜ਼ਤ ਤੇ ਬਣ ਜੇਗੀ।
ਹਾਂ ਇਹ ਤੇ ਭੈਣਜੀ
ਕਲ ਨੂੰ ਕੋਈ ਯਾਦ ਤੇ ਕਰੇਗਾ ਨਾ ਵਿਆਹ
ਇਹ ਤੇ ਮਗਰ ਇੱਕ ਸਾਲ ਪਿੱਛੋਂ ਆਉਣਾ ਇਨੇ ਵਿਆਹ ਕੇ ਕੋਈ ਦੋ ਸਾਲ ਬਾਅਦ ਅੱਖ ਦੀਖੇ ਆਉਦੇ ਪਏ ਆ ਕਦੀ ਪਰਿਵਾਰ ਵਿੱਚ ਕਿੱਥੇ ਕ, ਕ ਕਿਥੇ ਕੋਈ ਇਤਨੇ ਵ ਵਿਆਹ ਹੁੰਦੇ ਨੇ ਤੇ ਆਦਮੀ ਇਨੇ ਚਾਅ ਨਾਲ ਪਹਿਲੇ ਕੱਪੜੇ ਸਿਵਾਉਦਾ ਭੈਨਜੀ
ਹਾਂ ਇਹਨਾਂ ਤੇ ਭੈਣਜੀ ਕਿਸੇ ਵਿਆਹ ਤੇ ਜਾਣਾ ਹੋਏ ਇਹਨਾਂ ਤੇ ਖਰਚਾ ਹੋ ਜਾਂਦਾ ਏ ਏਨਾਂ ਖਰਚਾ ਹੋ ਜਾਂਦਾ ਪੁੱਛੋ ਨੀਂ ਵੇਆਹ ਕਿਸੇ ਘਾਰ ਹੋਏ, ਤੇ ਖਰਚਾ ਕਿਦੇ ਘਾਰ ਹੋ ਜਾਂਦਾ। ਚਲੋ ਔਰ ਸੁਣਾਓ ਸਭ ਵਧੀਆ ਭੈਣਜੀ ਫੇਰ ਚਲੋ ਸ਼ਾਮੀ ਮਿਲਦੇ ਆ ਠੀਕ ਏ ਭੈਣ ਜੀ।
ਸਤਿ ਸ਼੍ਰੀ ਕਾਲ ਜੀ, ਸਤਿ ਸ਼੍ਰੀ ਕਾਲ